ਐਲੋ।
ਹੈਲੋ।
ਹੈਲੋ ਹਾਂਜੀ ਸ ਸ੍ਰੀ ਕਾਲ ਜੀ, ਕੀ ਹਾਲ ਐ?
ਸ ਸ੍ਰੀ ਕਾਲ ਜੀ ਵਧੀਆ, ਤੁਸੀਂ ਸੁਣਾਓ ਅਪਣਾ?
ਬਸ ਠੀਕ ਠਾਕ ਹੋਰ? ਸਭ ਠੀਕ। ਤੁਸੀਂ ਸੁਣਾਓ ਬੱਚੇ ਠੀਕ, ਬੇਟਾ ਤੁਆਡਾ ਠੀਕ ਹੈ ਹੁਣ? ਛੋਟਾ ਬੇਟਾ ਠੀਕ ਏ?
ਹਾਂ ਬਸ ਉਹਦੀ ਹਲੇ ਪੂਰੀ ਠੀਕ ਨਹੀਂ, ਕਦੇ ਠੀਕ ਹੋ ਜਾਂਦਾ ਬਈ ਗਰਦਨ ਦਰਦ ਹੋਣ ਲੱਗ ਜਾਂਦੀ ਸੀ ਉਹਦੀ, ਗਰਦਨ ਤੋਂ ਉਪਰ ਪੂਰਾ ਹਿੱਸਾ। ਹਾਂ ਪਤਾ ਨੀ ਕੀ ਗੱਲ ਐ ਹਾਂ। ਫਿਰ ਚੈੱਕ ਕਰਵਾਏਆ ਏ ਤੇ ਉਹਨਾਂ ਨੇ ਕੇਹਾ ਸੀਟੀ ਸਕੈਨ ਕਰਾਓ। ਬ ਸੂਟਲ ਚ ਲੈ ਗਏ ਸੀ।
ਤੇ ਕੇਹੰਦੇ ਸਿਟੀ ਸਕੈਨ ਕਰਾਉ ਤੁਸੀਂ ਸਵੇ, ਸਿਟੀ ਸਕੈਨ ਵੀ ਹੋਏਆ। ਮੰਮੀ ਲੈ ਗਏ ਸੀ ਉਸ ਦਿਨ, ਮੈਂ ਸਕੂਲ ਸੀਗੇ ਤੇ ਅਮ ਮੈਂ ਇੱਕਦਮ ਛੁੱਟੀ ਨਈ ਮਿਲ ਸਕਦੀ ਸੀਗੀ ਮੰਮੀ ਉਹਦੀ ਛੁੱਟੀ ਹੋਈ-ਹੋਈ ਸੀਗੀ।
ਹਾਂ।
ਫੇਰ ਉਹਨਾਂ ਨੇ ਕੇਹਾ ਸੀਟੀ ਸਕੈਨ ਕਰਾਓ ਫ ਹੋਏਆ ਤੇ ਅਸੀਂ ਸ ਰਿਪੋਰਟ ਅਗਲੇ ਦਿਨ ਮਿਲੀ ਐ। ਵੀ ਰਿਪੋਰਟ ਵਿੱਚ ਆਏਆ ਏ ਕਿ ਵੈਸੇ ਤਾ ਨੋਰਮਲ ਏ, ਸਭ ਕੁਛ ਠੀਕ ਹੈ। ਸ਼ੁਕਰ ਐ ਭਗਵਾਨ ਦਾ ਸਭ ਸਈ ਐ, ਬਸ ਉਹਨਾਂ ਨੇ ਏਹੀ ਲੋ ਉਹਨੇ ਕੇਆ ਕਿ ਯਾ ਤਾਂ ਸਟਰ੍ਰੈਸ ਲੈਂਦਾ ਏ। ਯਾ ਕੋਈ ਟੈਂਸ਼ਨ ਟੁੰਸ਼ਨ ਲੈਂਦਾ ਪੇਆ। ਹੈਂ ਬੀ ਹੋਰ ਕਿਸ ਤਰ੍ਹਾਂ ਦੇ ਤੁਹਾਡੇ? ਸਾਰਾ ਪੁੱਛ ਰਏ ਸਕੂਲ ਦਾ ਮਹੌਲ ਕਿਸ ਤਰਾਂ ਦਾ ਏਹਦਾ? ਤੇ ਬੀਪੀ ਵਗੈਰਾ ਚੈੱਕ ਕੀਤਾ ਦਾ ਬੀ ਪੀ ਵਧੀਆ ਹੋਏਆ ਸੀਗਾ ਏਹਦਾ। ਤੇ ਹੁਣ ਉਹਨਾਂ ਨੇ ਕੇਆ ਕਿ ਪੂਰਾ ਹਫ਼ਤਾ ਤੁਸੀਂ ਏਹਦਾ ਚੈੱਕ ਕਰਨਾ ਏ। ਇੱਕੀ ਦਿਨ ਰੋਜ਼ ਚੈੱਕ ਕਰਨਾ ਏ ਹਫ਼ਤਾ, ਨੋਟ ਕਰਨਾ ਏ ਫੇਰ ਉਹਨੂੰ। ਬੀਪੀ, ਫਿਰ ਹਫ਼ਤੇ ਬਾਅਦ ਆ ਕੇ ਮੈਨੂੰ ਮਿਲੋ।
ਹਾਂ, ਹਾਂ ਤਾਂ ਫਿਰ ਹੁਣ ਹੁਣ ਦਵਾਈ ਦੂਵੀਈ ਤੋਂ ਕੋਈ ਦਿੱਤੀ ਹਜੇ। ਵੈਸੇ ਹੁਣ ਜਾਵਾਂਗੇ ਹਫ਼ਤੇ ਬਾਅਦ, ਇੱਕ ਵਾਰ ਦਿਖਾ ਆਵਾਂਗੇ। ਏਨੇ ਛੋਟੇ ਜੇ ਨੂੰ ਹੁਣ ਪਤਾ ਨੀ ਕੀ ਟੈਸ਼ਨ ਚੜੀਆਂ ਹੋਈਆਂ ਏ?
ਪੁੱਛਣਾ ਸੀ ਨਾ ਬੀ ਕੋਈ ਪੜ੍ਹਾਈ ਦਾ ਸਟਰੈੱਸ ਲੈ ਰੇਆ ਜਾਂ ਕੀ-ਕੀ ਗੱਲ ਐ?
ਹਾਂ। ਪੁੱਛੇਆ ਉਹਦੇ ਕੋਲੋਂ ਕੇਹੰਦਾ ਮੈਂ ਤੋਂ ਠੀਕ ਹੂੰ, ਮੇਰੀ ਤੋਂ ਕੋਈ ਟੈਸ਼ਨ ਨਈ ਹੈ, ਪੁੱਛੇਆ ਸੀ ਮੈਂ। ਕੇਂਦਾ ਮੁਝੇ ਤੋਂ ਕੋਈ ਟੈਂਨਸ਼ਨ ਨਈ ਹੈ। ਹਮ ਬਸ ਬੱ ਚੇ ਅੰਦਰੋ-ਅੰਦਰੋ ਹੁਣ ਕੇਆ ਪਤਾ, ਕੋਈ ਨਾ ਕੋਈ ਤਾਂ ਸੋਚਦਾ ਹੀ ਹੋਣਾ ਕੁਛ ਨਾ ਕੁਛ ਤਾਂਈਓ। ਆਏਆ ਹਮ, ਹਮ।
ਅੱਛਾ ਜੀ?
ਜੀ ਬੈਗ ਵੀ ਤਾ ਨੇ ਭਾਰੀ-ਭਾਰੀ ਹੁੰਦੇ ਆ ਸਕੂਲ ਐਡਾ ਭਾਰੀ, ਹਾਂ।
ਭਾਰੀ ਏ ਬੈਗ ਭਾਰੀ ਨਾਲ ਵੀ ਹੁੰਦਾ ਏ ਐ ਜੇੜੀ ਬੈਕ ਪੇਨ ਨਾ ਨੈਕ ਤੇ ਪੇਨ ਨਾ ਬੈਗ ਨਾਲ ਵੀ ਹੁੰਦੀ ਐ, ਬੈਗ ਉਠਾਣਾ, ਜਾਂ ਪੋੜੀਆਂ ਚੜਨੀਆਂ ਕਾਫ਼ੀ ਓਚੀ ਹਾਂ ਜਾਣਾ ਪੈਂਦਾ ਵੈ, ਜਾਂ ਤਾਂ ਤੁਸੀਂ ਸ ਕੂਲ ਚ ਏਦੇ ਕੈ ਦੋ ਮੈਡੀਕਲ ਦੇ ਦੋ ਤੇ ਕੈ ਦੋ ਕੇ ਏ ਇਨੀ ਬੁੱਕਸ ਵਗੈਰਾ ਨਈ ਲੈ ਕੇ ਆ ਸਕਦਾ ਐ ਏਦੇ ਦਿੱਕਤ ਹੈਗੀ ਪ੍ਰੋਬਲਮ ਐ ਐਨੇ ਊ ਪਰ ਫਿਰ ਜਾਣਾ ਹੁੰਦਾ ਵੀ ਉਠਾ ਕੇ, ਓ ਕੈ ਕੇ ਐਨੂੰ ਐਨੂੰ ਥੋੜੇ ਦਿਨ ਬੈਗ ਦਾ ਐਦਾ ਕਰਵਾਓ ਹਲਕਾ ਥੋੜਾ।
ਹਾਂ ਕਵਾਂਗੇ ਸਕੂਲ ਜਾਵਾਂਗੇ ਇਕ ਵਾਰੀ।
ਸੌਣ ਦੀ ਵੀ ਏਦੀ ਰੂਟੀਨ ਨੂੰ ਕਰੋ ਕੁਛ ਨਾ।
ਹੂੰ-ਹੂੰ ਦੇਖਾਂ ਚੇਂਜ ਕਰਕੇ ਦੇਖਦੀ ਆਂ।
ਹਾਂ ਜਲਦੀ ਸੌਵੇਂ ਕਿਉਂਕਿ ਹੁਣੇ ਇਸ ਉਮਰ ਚ ਇਸ ਤਰਾਂ ਹੋਣਾ ਬਹੁਤ ਬੋ ਬਹੁਤ ਓ ਐ ਤੇ ਗਲ ਤੈ, ਟੈਮ, ਟੈਮ ਤੇ ਸੋਣਾ ਚਾਈਦਾ ਨੀਂਦ ਵੀ ਨੀ ਪੂਰੀ ਹੁੰਦੀ ਹੋਣੀ ਨਾ ਫੇਰ ਐਦੀ ਫੇਰ ਸਵੇਰੇ ਸ ਛੇਤੀ ਜਾਣਾ ਸਕੂਲ ਜਾਣਾ।
ਪਤਾ ਨੀ ਆਦਤਾਂ ਫੋਨਾਂ ਨੇ ਵੇਗਾ ਲੀਤੀ
ਰੂਟੀਨ ਚੇਂਜ ਕਰੋ ਅੱਛਾ ਫੂਨ ਨੀ ਦੇਖਦਾ ਜਾਦਾ? ਫੂਨ ਵੀ ਹਾਂ ਬਹੋ ਵੀ ਨਾ ਬਹੁਤ ਐ, ਮਾੜਾ ਈ ਐ ਵੀ ਫੋਨ ਨਾ। ਐਦੇ ਨਾਲ ਵੀ ਹੋ ਸਕਦਾ ਐ, ਫੋਨ ਨਾਲ ਵੀ ਹੋ ਸਕਦਾ ਐ, ਕਿਉਂ ਬੱਚੇ ਬੈ ਬੈਠੇ ਰੈਂਦੇ ਦੇਖਦੇ ਰੈਂਦੇ ਆ ਇੰਝ ਝੁੱਕ ਕੇ ਓ ਧੋਣ ਤੇ ਇਸ ਤਰਾਂ ਪੇਆ ਰੈਂਦਾ ਈਫੈ ਕਟ ਦੂਊਰੇ ਹੋ ਕੇ ਏਦਾਂ ਤੇ ਬਹੁਤ ਅਸਰ ਪੈਂਦਾ ਇਸ ਚੀ ਜ਼ ਨਾਲ ਵੀ, ਔਰ ਔਰ ਰੈਨੂੰ ਅੱਛਾ ਜੀ।
ਹਾਂ
ਅੱਛਾ-ਅੱਛਾ।
ਮੰਮੀ ਦੇ ਨਾਲ ਗੇਆ ਛੁੱਟੀ ਸੀ ਨਾ ਅੱਜ ਫਿਰ ਮੰਮੀ ਕੈਂਦੇ ਚਲੋ ਮਿਲ ਔਨੇ ਡੇਢ ਮੀਨਾ ਹੋ ਗਈ ਨੂੰ ਓਨੂੰ ਵੀ। ਵੀ ਚੱਲ ਕਾਕੇ ਨੂੰ ਮਿਲ ਆਨੀ ਆ। ਫਿਰ ਅੱਜ ਗਏਂ ਆਂ, ਹੂੰ, ਕੱਲ ਨੂੰ ਆਣਗੇ।
ਅੱਛਾ, ਫੇਰ ਸੋਮਵਾਰ ਸਕੂਲ ਵੀ ਜਾਨਾ ਓਨਾਂ ਨੇ।
ਹਾਂ ਸੋਮਵਾਰ ਸ ਕੂਲ ਜਾਣਾ ਫੇਰ।
ਹੂੰ, ਇਕ ਤੇ ਐਦੇ ਨੀ ਥੋੜਾ ਜਾ ਬਦਲ ਕੇ ਦੇਖੋ ਰੂਟੀਨ ਐਦੀ ਸ ਫੋਨ ਵਗੈਰਾ ਦੀ ਤੇ ਕੁਛ ਐਦੇ, ਐ ਕਿਉਂਕੀ ਏ ਤੇ ਚੰ ਚੰਗਾ ਨੀ, ਹਜੇੇ ਇਸੇ ਉਮਰ ਚ ਹੋ ਜਾਣਾ ਨਾ ਸਭ ਚੰਗਾ ਨੀ ਹੈਗਾ ਹੁਣੇ ਈ ਰੂਟੀ ਕੰਟਰੋਲ ਚ ਕਰ ਲੋ ਹੁਨ ਸਾਰਾ ਕੁਛ ਨਾ।
ਕਰਾਂਗੇ ਆ ਇਕ ਵਾਰੀ। ਹਾਂ, ਐਦਾ ਬੈਗ-ਬੂਗ ਵੀ ਥੋੜਾ ਹਲ
ਆ ਕਰਵਾ ਦੋ ਹਲਕਾ ਥੋੜਾ, ਕੈ ਕੇ ਨਾ ਹਾਂ, ਸਾ, ਕੂਲ ਚ ਕੈ ਕੇ ਤੇ ਹਾਂ। ਥੋੜੀ ਐਕਸਸਾਈਜ਼ ਵਗੈਰਾ ਕਰ ਸਕਦਾ, ਹਲਕੀ-ਫੁਲਕੀ ਐਕਸਸਾਈਜ਼ ਕਰ ਲੇ।
ਓ ਤੇ ਨੇੜੇ ਪਾਰਕ ਐ ਕਿੰਨੀ ਵਾਰ ਕੇਆ ਪਾਰਕ ਵਿੱਚ ਘੁੰਮ ਆਏਆ ਕਰ ਸਵੇਰੇ। ਇੱਕ ਵਾਰ ਤਾਜੀ ਹਵਾ ਲੈ ਕੇ ਘੁੰਮ
ਇੱਕ ਚ ਹਾਂ ਦੋ ਤਿੰਨ ਈ ਚਕ
ਹਾਂ, ਸਵੇਰੇ-ਸਵੇਰੇ ਅੱਛੀ ਹੁੰਦੀ ਐ, ਘੁੰਮ ਕੇ ਆਨਾ ਦਸ ਮਿੰਟ ਚੱਕਰ ਲਾ ਲਵੇ ਹਾਂ। ਓਹ ਵੀ ਬਹੁਤਾ ਆ
ਸਈ ਹੈ, ਮੁਸ਼ਕਿਲ ਹੈ, ਬੀਮਾਰ ਹੋ ਜੇ ਨਾ ਕੋਈ ਘਰ ਚ ਨਾ ਬੜਾ ਮੁਸ਼ਕ
ਮੁਸ਼ਕਲ ਐ‌। ਬੱਚਿਆਂ ਦਾ ਤਾਂ ਜਿਆਦਾ ਹੁੰਦੈ, ਬਰਦਾਸ਼ਤ ਕਰਨੀ ਔਖੀ ਹੋ ਜਾਂਦੀ। ਏਹ ਨਾ ਜਦੋਂ ਦਰਦ ਹੁੰਦੇ ਆ ਨਾ ਦਰਦ
ਅੱਛਾ, ਐਨੀ ਜਿਆਦਾ ਹੁੰਦੀ ਐ?
ਹਾਂ
ਅੱਛਾ ਅੱਛਾ, ਇੱਕ ਐਨੂੰ ਨਾ ਦੱਸਾਂ ਅੱਛਾ ਫਿਰ ਇੱਕ ਐਨੂੰ ਨਾ ਓਹ ਵੀ ਲ ਲੈ ਆ ਫਿਰ ਤੁਸੀਂ ਮੈਂ ਤੁਹਾਨੂੰ ਦੱਸ ਤਾਂ ਓਹ ਹੁੰਦਾ ਐ ਨਾ ਨੈਕ-ਨੈਕ ਬੈਨ ਹੁੰਦਾ ਵੈ
ਕੋਲਰ-ਕੋਲਰ ਹਾਂ-ਹਾਂ ਕੋਲਰ ਲਗਾਇਆ ਕਰੇ।
ਆਹੋ, ਨਈ ਓਹ ਦੂਜੇ ਨਾ ਓਹ ਮੰਗਾਇਆ ਸੀ ਓਨਲਾਈਨ
ਕੋਲਰ ਹੁੰਦੈ ਓਹਨੂੰ ਕੋਲਰ ਕਹਿੰਦੇ ਜੇਹੜਾ
ਹਾਂ। ਕੁਲ
ਕੂਲ
ਓਲ ਓ ਲਗਾਨਾ ਸ਼ੁਰੂ ਕਰੇ ਬਸ ਐ ਐਹ ਥੋੜੀ-ਥੋੜੀ ਦੇਰ ਜੇਹੜੇ ਕੋਈ ਜ਼ਿਆਦਾ ਦੇਰ ਨਹੀਂ ਰੱਖੇ ਨਾ, ਥੋੜੀ-ਥੋੜੀ ਦੇਰ ਚ ਐ ਕਰੇ ਸ਼ੁਰੂ ਪੰਜ ਮਿੰਟ ਈ ਚਾਹੇ ਕਰੇ ਸ਼ੁਰੂ ਕਰੇ ਲੇਕਨ ਨੂੰ ਥੋੜ੍ਹੀ-ਥੋੜ੍ਹੀ ਦੇਰ ਕਰੇ ਰੱਖੇ ਓਸ ਚ ਐਨੂੰ ਬੋਤ ਫ਼ਰਕ ਪਏਗਾ। ਕਿਓਂਕਿ ਸਰਵਾਈਕਲ ਵਿੱਚ ਹੋਵੇ ਨਾ ਸਰਵਾਈਕਲ ਦਾ ਵੀ ਐਹੀ ਇਲਾਜ ਹੁੰਦੈ।
ਹਾਂਜੀ, ਆਵਾਜ਼ ਖਰਾਬ ਆ ਰਈ, ਹਾਂਜੀ
ਚੇਂਜ ਕਰਾਂਗੀ, ਵੈਸੇ ਵੀ ਕੋਲਰ ਵੀ ਲੈ ਈ ਆਵਾਂਗੀ, ਹਾਂ
ਕਰੋ, ਔਰ ਕੋਲਰ ਦਾ ਬਹੋਤ ਅੱਛਾ ਇਫੈਕਟ ਰਹਿੰਦਾ ਐ। ਬਲਕਿ ਮੇਰੇ ਤਾਂ ਖੁਦ ਕਈ ਵਾਰੀ ਹੋ ਜੇ ਨਾ ਮੇਰਾ ਸੋਣ ਚ ਓਹ ਦਿੱਕਤ ਹੋ ਜੇ, ਮੈਂ ਖੁਦ ਕੋਈ ਸਰਾਣਾ ਜਾਂ ਕੁਛ ਓਹਦੇ ਤੇ ਟੇਡੀ-ਮੇਡੀ ਸੌਂ ਜਾਵਾਂ ਕੁਛ ਹੋ ਜਾਂਦੈ, ਫੇਰ ਮੈਂ ਓਹੀ ਕੋਲਰ ਵਾਲਾ ਹੀ ਸਿਸ ਕਰਦੀ ਥੋੜ੍ਹੀ ਦੇਰ ਮੈਂ ਤਾਂ ਮੇਰੇ ਕੋਲ ਤੇ ਐਨੀ ਦੇਰ ਲਗਾਨ ਨੀ ਵੈਸੇ ਹੁੰਦਾ, ਓਹ ਨਾ ਵੋਮਟਿੰਗ ਆਉਣ ਨੂੰ ਕਰਦੀ ਏ। ਤੇ ਮੈਂ ਫੇਰ ਥੋੜ੍ਹੀ ਦੇਰ ਪੰਜ-ਸੱਤ ਮਿੰਟ ਹੀ ਭਾਵੇਂ ਲਗਾ ਲਾ ਨਾ ਓਹਦੇ ਨਾਲ ਵੀ ਥੋੜਾ ਨਾ ਨਸਾਂ ਠੀਕ ਆ ਜਾਂਦੀਆਂ, ਆਪਣਾ ਸੈਟ ਹੋ ਜਾਂਦੀਆਂ ਨੇ।
ਉਸ ਚੀਜ ਨਾਲ ਫ਼ਰਕ ਪੈਂਦੈ, ਹਾਂ, ਉਸ ਚੀਜ ਨਾਲ ਫ਼ਰਕ ਪੈਂਦਾ ਵਾ, ਮੈਂ ਪਿੱਲੋਂ ਨੀ ਲੈ ਕੇ ਸੋ ਸਕਦੀ ਕਦੀ ਮੈਂ ਪਿੱਲੋ ਨੀ ਲੈ ਕੇ ਸੋ ਸਕਦੀ। ਮੈਂ ਬਿਨਾਂ ਪਿੱਲੋ ਦੇ ਈ ਸੌਨੀ ਆਂ ਸ਼ੁਰੂ ਤ ਤੋਂ ਸ਼ੁਰੂ ਤੋਂ ਹੀ ਔਰ ਜੇ ਮੈਂ ਕਦੇ ਪਿੱਲੋ ਤੇ ਪੈ ਜਾਵਾਂ ਤੇ ਮੇਰੇ ਓਹ ਨੈਕ ਤੇ ਇਦਰੋਂ ਦੀ ਥੱਲੇ ਪੇਨ ਹੁੰਦੀ ਐ, ਹਾਂ।
ਖੁੱਦ ਨੀ ਲੈਂਦੀ ਮੈਨੂੰ ਬੋਤ ਹਲਕਾ ਜਿਹਾ ਲੈਣਾ ਮਿਲੇ ਨਾ ਮਿਲੇ
ਹੁੰ।
ਹਾਂ
ਮੇਰੇ ਕੋਲ ਪਿੱਲੋ ਇੱਕ ਵੀ ਨੀ ਲੈ ਕੇ ਪਿਆ ਜਾਂਦਾ। ਹਾਂ, ਮੈਂ ਸ਼ ਸ਼ੁਰੂ ਤੋਂ ਹੀ ਐਵੇਂ ਸੋਂਦੀ ਬਿਨਾਂ ਪਿਲੋ ਦੇ ਹੀ
ਹਾਂ- ਹਾਂ।
ਵੈਸੇ ਤਾਂ ਠੀਕ ਹੁੰਦਾ। ਕਹਿੰਦੇ ਬਿਨਾ ਪਿੱਲੋ ਦੇ ਸੋਣਾ। ਹਾਂਜੀ।
ਹਾਂ ਮੈਂ ਕਿਹਾ ਪਿੱਲੌ ਤੋਂ ਬਿਨਾਂ ਅੱਛੀ ਗੱਲ ਹੈ ਨਾ ਪਿੱਲੂ ਲਵੋ ਤਾਂ ਸਹੀ ਰਹਿੰਦਾ।
ਹਾਂ ਸੁਣਿਆ ਵੈਂ ਵੈਸੇ। ਬਿਨਾਂ ਪਿੱਲੋ ਦੇ ਬਾਕੀ ਤੁਸੀਂ ਉਹੀ ਇਹਏਦਾ ਕਰਕੇ। ਕੇ ਦੇਖੋ ਇੱਕ ਰੂਟੀਨ ਚੇਂਜ ਕਰੋ ਇਹਦੀ। ਤੇ ਇੱਕ ਕੋਲਰ ਵਾਲਾ ਕਿਉਂਕਿ ਹੁਣੇ ਜੇ ਤੁਸੀਂ ਕਰ ਲੋਗੇ ਤੇ ਵਧੀਆ ਰਹੋਗੇ। ਏਜ ਹਜੇ ਏਦੀ ਕੁਛ ਨੀ ਹੈਗੀ।
ਚੋੜ ਤੋਂ ਮਿਲੇਗਾ ਹਨਾ।
ਹਾਂ ਮੈਡੀਕਲ ਸਟੋਰ ਤੋਂ, ਮੈਡੀਕਲ ਵਾਲਿਆਂ ਤੋਂ ਮਿਲੇਗਾ ਇਹ
ਹਾਂ ਜਾ ਓਕੇ।
ਉਹ ਕਲਰ ਨਾਲ ਕਾਫ਼ੀ ਇਫੈਕਟ ਪਏਗਾ। ਫਿਰ ਵੀ ਇਹ ਬੈਗ ਉਠਾਉਣ ਨਾਲ ਵੀ ਜਿਆਦਾ ਹੋਇਆ ਕੁਛ ਤੇ ਉਹ ਵੀ ਨਸਾਂ ਨੂਸਾ ਸਬ ਸੈੱਟ ਹੋ ਜਾਣਗੀਆਂ। ਰਹਿਦੀਆਂ ਨਾ ਹੂੰ
ਕਿਸਮ ਵੀ ਇਹਨੇ।
ਫੀਸ ਨਾ ਹਜੇ ਮ ਕਰਵਾਈ ਕਰਵਾਣੀ ਆ ਹਜੇ ਜਾਣਾ ਹੂੰ
ਜੂਨ ਜੁਲਾਈ ਸਹੀ ਹੈ।
ਅੱਛਾ-ਅੱਛਾ।
ਹੂੰ ਫੀਸ ਅਕਾਊਂਟ ਵਿੱਚ ਪਾਈ ਤਾਂ ਹੀ ਤੋਂ ਪੁੱਛਿਆ ਸੀ ਸਵੇਰੇ
ਅੱਜ ਸ ਨਹੀਂ ਛੁੱਟੀ ਹੁੰਦੀ ਆ ਅੱਜ ਸੈੱਟ ਜਿਹੜੀ ਛੁੱਟੀ ਹੁੰਦੀ ਆ ਹੀ ਹੈ ਬੰਦ ਰਹਿੰਦੇ ਸਾਰੇ
ਫੜਨ ਜਾਂਦੀ ਹਾਂ ਸਕੂਲ ਉਸ ਤੋਂ
ਸਾਢੇ ਸੱਤ। ਸਾਢੇ ਸੱਤ 'ਤੇ ਨਹੀਂ ਅ ਅੱਠ ਵਜੇ ਮੇਰਾ ਖਿਆਲ ਅੱਠ ਵਜੇ ਅੱਠ ਅੱਠ ਵਜੇ ਤੋਂ ਬਾਅਦ।
ਹਾਂ ਉਈ ਤਾਂ ਮੈ ਫਿਰ ਜਾਣਾ ਹੁੰਦਾ ਸਕੂਲ ਔਖਾ ਹੋ ਜਾਂਦਾ। ਪਾਣੀ
ਵਿੱਚੋਂ-ਵਿੱਚੋ ਟਾਈਮ ਕੱਢ ਕੇ ਜਾਣਾ ਪਏਗਾ ਦਿੰਦੇ ਨੀ ਤੁਹਾਨੂੰ ਥੋੜ੍ਹਾ ਜਿਹਾ ਵਿੱਚ ਥੋੜਾ ਟਾਈਮ ਦੇਣ।
ਮੈਂ ਵੀ ਦੇਖ ਰਹੀ ਸੀ। ਮੈਂ ਕਿਹਾ ਸ਼ਨੀਵਾਰ ਦੀ ਵੇਟ ਕਰ ਰਹੀ ਸੀ ਮੈਂ ਕਿਹਾ ਸ਼ਾਇਦ ਖੁੱਲ੍ਹਾ ਹੋਏਗਾ। ਤੇ ਨਹੀਂ ਤਾਂ ਮੈਂ ਹੁਣ ਮੈਂ ਜਾਵਾਂਗੀ। ਮੰਡੇ ਤੋਂ ਮੰਡੇ ਨੂੰ ਤਾਂ ਛੁੱਟੀ ਲੈ ਕੇ ਘੰਟੇ ਅੱਧੇ ਘੰਟੇ ਦੀ ਚਲੀ ਜਾਵਾਂਗੀ ਵਿੱਚੋਂ ਦੀ ਕਰਾ ਆਵਾਗੀ।
ਹਾ-ਹਾ ਕਿੰਨੀ ਤਰੀਕ ਹੋ ਜਾਣੀ ਦੱਸ ਅੱਜ
ਅੱਜ ਗਿਆਰਾਂ ਹੋ ਗਈ।
ਅੱਛਾ
ਤੇਰਾਂ ਤਰੀਕ ਹੋ ਜਾਏਗੀ। ਕੋਈ ਨੀ ਕਵਾਂਗੇ ਅਨੁਸ਼ਾਸ਼ਨ ਤੇ ਪੰਜ ਸੌ ਰੁਪਏ ਕੱਟਦੇ ਨੇ ਉਹ ਚੋਂ ਵੀ
ਹੂੰ ਉਹ ਤੇ ਕਰਨਗੇ ਜਿਹੜਾ ਅਹ ਸੈਸ਼ਨ ਜਦੋਂ ਸਟਾਰਟ ਹੁੰਦਾ ਉਦੋਂ ਤੋਂ ਹੀ ਹੋਏਗਾ ਕਨਸੈਸ਼ਨ
ਹਾਂ ਤਾਂ ਕਰ ਹੀ ਰਹੇ ਆ
ਹਾਂ
ਹੂੰ-ਹੂੰ, ਮੰਥਲੀ ਏਨੇ ਕੀਤੇ ਨੇ ਮਾਫ਼।
ਨਈਂ ਅੱਗੇ ਮੰਥਲੀ ਚੱਲੇਗਾ ਕੰਨਸੈਸ਼ਨ।
ਨਈਂ ਜੇੜਾ ਆਪਾਂ ਕੈਂਦੇ ਸੀ ਨਾ ਇਕ ਮੰਥਲੀ ਮਾਫ਼ ਕਰਾਂਗੇ, ਕੀਤੇ ਨੀ ਓਨੇ। ਦੋ ਵਾਰ ਐਪਲੀਕੇਸ਼ਨ ਲਿਖ ਕੇ ਦੇ ਆਈਆਂ।
ਹੋਰ ਕੇੜਾ ਹੋਰ ਤੇ
ਐਵੇਂ ਈ ਡਰਾਮੇ ਕਰਦੇ ਆ, ਹੈਂ
ਹੋਰ ਤਾਂ ਮੈਨੂੰ ਨੀ ਪਤਾ ਹੋਰ ਕੇੜਾ ਮੰਥਲੀ ਏ ਮੰਥਲੀ ਈ ਹੁੰਦਾ ਵਾ।
ਨਈਂ ਏਨਾਂ ਨੇ ਮੈਨੂੰ ਕਿਆ ਸੀ ਨਾ ਜਿਸ ਜੇੜੇ ਮੀਨੇ ਐਨਾਂ ਦੇ ਹੋਏ ਸੀ ਨਾ ਪਾਪਾ ਐਕਸਪੈਅਰ।
ਹੂੰ‌,
ਉਸ ਮੀਨੇ ਦੀਪ ਦੀ ਮੈਮ ਨੇ ਕਿਆ ਸੀ ਉਸ ਮੀਨੇ ਥੋਡੇ ਪੇਸੇ ਮਾਫ਼ ਕਰਵਾਦਾਂਗੀ। ਕੇ ਓ ਵੀ ਨੀ ਹੋਈ, ਐਪਲੀਕੇਸ਼ਨ ਕੈਂਦੇ ਲਿਖ ਕੇ ਦੇਦੋ। ਫਿਰ ਸਰਟੀਫਿਕੇਟ ਲਗਾ ਦੇਨਾ ਨਾਲ। ਤੇ ਮੈਂ ਦੋ ਐਪਲੀਕੇਸ਼ਨਾਂ ਲਿਖਤੀਆਂ ਸੀਗੀਆਂ ਉਸ ਮੰਥ ਦੀ ਵੀ। ਤੇ ਵੈਸੇ ਵੀ ਕਨਸੈਸ਼ਨ ਵਾਸਤੇ ਵੀ, ਤੇ ਓ ਫੇਰ ਹੁਨ ਦੁਬਾਰਾ ਗਏ ਸੀ ਓਦੋਂ ਮੈਂ ਸਰ ਨੂੰ ਪੁੱਛੇਆ ਸੀ ਸਰ ਕਾਫੀ ਦਿਨਾਂ ਬਾਦ ਆਏ ਸੀਗੇ। ਤਾਂ ਵੀ ਓਨਾਂ ਨੇ ਕਿਆ ਇੱਕ ਐਪਲੀਕੇਸ਼ਨ ਦੁਬਾਰਾ ਲਿਖ ਕੇ ਦੇਓ, ਫੇਰ ਲਿਖ ਕੇ ਦੇਖ ਕੇ ਆਈਆਂ ਹਾਲੇ ਵੀ ਉਵੇਂ ਸ਼ੋਅ ਹੋ ਰਿਆ, ਕੋਈ ਮਾਫ਼ ਨੀ ਹੋਈ।
ਇੱਕ ਵਾਰੀ ਫੇਰ ਬਾਏਫੇਸ਼ ਜਾ ਕੇ ਨਾ ਓਨਾਂ ਨੂੰ ਮਿਲ ਲੈਨਾ।
ਨਈਂ ਉਸ ਦਿਨ ਮੈਨੂੰ ਕੈ ਰਿਆ ਸੀ ਕੈਂਦੇ ਮੈਂ ਤਾਂ ਥੋਡੇ ਅੱਗੇ ਪੋਂਚਾ ਦਾਂਗਾ ਬਾਕੀ ਹੋਵੇਗੀ ਨੀ ਨਈਂ ਹੋਏਵੀਗੀ ਤਾਂ ਉੱਪਰ ਵਾਲੇਆ ਦੇ ਹੁਨ ਮੇਰੇ ਹੱਥ ਚ ਕੁਛ ਨੀ ਐ। ਸੁਨ ਕੇ ਜਾਵਾਂ ਫਿਰ ਅਗਲਿਆ ਨੇ ਕੈ ਈ ਦਿੱਤਾ ਸੀਗਾ।
ਅੱਛਾ-ਅੱਛਾ।
ਹੂੰ। ਨਈਂ ਕਰਨੀ ਹੋਨੀ, ਹਾਂ ਚੱਲ ਹੋਰ ਠੀਕ ਐ, ਚਲੋ ਹਾਂ ਚਲੋ ਠੀਕ ਫਿਰ ਕਰਾਂਗੇ। ਓਕੇ ਬਾਏ